ਇਹ ਤੁੱ ਸੋ
ਬਸ ਵਧੀਆ ਮੈਂ ਵੀ ਠੀਕ ਠਾਕ ਹ ਹਾਂਜੀ, ਹਾਂਜੀ ਤੁਹਾਡੀ ਆਵਾਜ਼ ਪੂਰੀ ਆਉਂਦੀ ਆ।
ਅੱਛਾ, ਅੱਛਾ ਠੀਕ ਹੈ ਠੀਕ ਹੈ।
ਹੋਰ ਦੱਸੋ ਤੁਸੀਂ ਕਿਵੇਂ ਹੋ ਬਹੁਤ ਦਿਨ ਬਾਅਦ ਫੋਨ ਕੀਤਾ?
ਹਾਂਜੀ, ਮੈਂ ਵੀ ਠੀਕ ਹਾਂ ਯਾਰ ਬਸ ਬਿਜ਼ੀ ਸੀ ਥੋੜ੍ਹੀ ਹੋਰ ਦੱਸ ਕੀ ਕਰ ਰਹੇ ਹੈ, ਬਈ ਜਦੋਂ ਮੈਂ ਫ਼ੋਨ ਕੀਤਾ ਕੋਈ ਕੰਮ ਕਰ ਰਹੀ ਸੀ।
ਨਾ, ਨਾ ਯਾਰ ਕੋਈ ਖਾਸ ਕੰਮ ਨ ਸੀ, ਬਸ ਐਵੇਂ ਟੀ ਵੀ ਦੇਖ ਰਹੀ ਸੀ ਨਾਲ ਜਾ ਪੀ ਰੀ ਸੀਗੀ।
ਮੈਂ ਤਾਂ ਬਸ ਹੁਣੇ ਹੀ ਮਾਰਕੀਟ ਵਿੱਚ ਵਾਪਿਸ ਆਈ ਹਾਂ, ਇੰਨੀ ਗਰਮੀ ਤੇ ਭੀੜ ਸੀ ਬਾਹਰ ਬਸ ਮੱਤ ਮਰੀ ਗਈ ਘਰ ਵੀ ਪਹਿਲਾਂ ਪਾਣੀ ਪੀਤਾ ਫਿਰ ਸੋਚਿਆ ਕਿ ਚੱਲ ਤੈਨੂੰ ਫ਼ੋਨ ਕਰ ਲਵਾਂ।
ਅੱਛਾ ਮਤਲਬ ਬਹੁਤ ਸ਼ੋਪਿੰਗ ਕਰਕੇ ਆਈ ਹ ਲੱਗਦਾ ਕੀ, ਕੀ ਖਰੀਦਿਆ ਫੇਰ
ਨਾ ਯਾਰ ਸ਼ੋਪਿੰਗ ਖਾਸ ਨਹੀਂ ਬਸ ਘਰ ਦਾ ਕੁਛ ਰਾਸ਼ਨ ਅਤੇ ਸਬਜ਼ੀਆਂ ਲੈਣ ਗਈਏ ਸੀ, ਬਸ ਅੱਜ ਕੱਲ੍ਹ ਸਬਜ਼ੀਆਂ ਦੇ ਭਏ ਆਸਮਾਨ ਚੜ੍ਹੇ ਹੋਏ ਨੇ ਬੰਦਾ ਸੋਚ ਕੇ ਜਾਂਦਾ ਹੈ ਕੁਛ ਹੋਰ ਲੈਣਾ ਦਾ ਖਰਚਾ ਕੁਛ ਹੋਰ ਹੀ ਹੋ ਜਾਂਦਾ ਹੈ।
ਹੋਰ ਘਰੇ ਕ ਕਿੱਦਾਂ ਸਭ
ਹਾਂ ਘਰੇ ਸਭ ਵਧੀਆ ਨੇ ਮੰਮੀ ਤਾਂ ਅੱਜ ਕੱਲ੍ਹ ਬਸ ਰਸੋਈ ਵਿੱਚ ਲੱਗੇ ਰਹਿੰਦੇ ਨਵੀਆਂ, ਨਵੀਆਂ ਰੈਸਪੀਜ਼ ਟਰਾਈ ਕਰ ਰਹੇ ਨੇ ਅੱਜ ਵੀ ਮਸ਼ਰੂਮ ਅਤੇ ਪਨੀਰ ਦੀ ਕੋਈ ਸਬਜ਼ੀ ਬਣਾ ਰਹੇ ਨੇ ਤੇਰੇ ਘਰ ਸਿਰੇ ਸਾਰੇ ਕਿਵੇਂ
ਵਧੀਆ, ਵਧੀਆ ਮੇਰੇ ਘਰ ਵੀ ਸਭ ਵਧੀਆ ਤੁਸੀਂ ਦੱਸੋ?
ਅੱਛਾ ਹਾਂ ਮੰਮੀ ਲੋਕਾਂ ਸੀਰੀਅਲ ਤਾਂ ਕਦੇ ਮਿਸ ਹੀ ਨਹੀਂ ਹੋ ਸਕਦੇ, ਅੱਛਾ ਮੈਂ ਇੱਕ ਚੀਜ਼ ਪੁੱਛਣੀ ਤੇਰੀ ਨੌਕਰੀ ਦਾ ਕੀ ਚੱਲ ਰਿਹਾ ਸਭ ਠੀਕ ਠਾਕ ਹੈ ਨਾ
ਨੌਕਰੀ ਦਾ ਮੇਰੇ ਹਾਂ, ਬਸ ਮੈਂ ਹਲੇ ਪੜ੍ਹਾਈ ਵਗੈਰਾ ਹੁਣ ਮੈਂ ਅੱਗੇ ਦੇਖ ਰਹੀ ਹਾਂ, ਕਿ ਕੋਈ ਕੋਰਸ ਵਗੈਰਾ ਕਾਰ ਲਵਾ।
ਅੱਛਾ, ਅੱਛਾ, ਅੱਛਾ ਇਹ ਤਾਂ ਹੈ, ਅੱਜ ਕੱਲ੍ਹ ਦੀ ਜ਼ਿੰਦਗੀ ਕਿ ਬਹੁਤ ਮਸ਼ੀਨੀ ਹੋ ਗਈ ਹੈ।
ਉਹੀ ਤੇ ਸਮਝ ਹੀ ਨਹੀ ਆ ਰਿਹਾ। ਕੀ, ਕੀ ਕਰ ਸਕ ਮੈਂ ਤਾਂ ਪਹਿਲੇ ਸੋਚ ਇਹਨਾਂ ਦੇ ਕੁਛ ਕਾਰ ਲਾ ਕੋਰਸ
ਮੇਰਾ ਤਾਂ ਮਨ ਕਰੇ ਨਾ ਕੁਛ ਘੁੰਮਣ ਫਿਰਨ ਦਾ ਪਲੈਨ ਬਣਾਂ ਲੈ।
ਅੱਛਾ। ਹੋਰ ਦੱਸੋਂ।
ਹੋਰ ਸੋਚਿਆਂ ਜਾਂ ਸਕਦਾਂ ਹੈਂ। ਵੈਸੇ ਵੀਕ ਐਂਡ ਦਾ ਪਲੈਨ ਬਣਾਉਂਣਾ ਤੂੰ ਦੇਖ। ਤੇਰਾਂ ਕਦੋਂ ਟਾਇਮ ਲੱਗਦਾ। ਫ਼ਿਰ ਆਪਾਂ ਵੀਕ ਐਂਡ ਦਾ ਪਲੈਨ ਬਣਾਉਂਦੇ ਹਾਂ।
ਹਾਂਜੀ, ਹਾਂਜੀ, ਹਾਂਜੀ, ਹਾਂ ਸ਼ਾਂਨਤ ਜੀਅ ਜਗਾਂ ਚੱਲਨਾ ਹਾਂਜੀ।
ਚੱਲ ਰਹੀ।
ਹਾਂਜੀ, ਹਾਂਜੀ ਦੱਸੋਂ ਕੀ ਕਰ ਰਹੇਂ ਤੁਸੀਂ। ਫ਼ਿਰ ਠੀਕ ਚੱਲ ਰਿਹਾ ਕੰਮ ਬਾਰਿਸ਼ ਬੁਰਿਸ਼ ਨੀਂ ਪਈ ਉਥ ਨਹੀਂ ਏਧਰ ਨੀਂ ਚਲੀ। ਅੱਛਾ ਹਾਂਜੀ।